ਹੈਲੋ।
ਹੈਲੋ,
ਹੈਲੋ,
ਹੈਲੋ,
ਸਤਿ ਸੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਹਾਂਜੀ, ਠੀਕ ਐ, ਤੁਸੀਂ ਸੁਣਾਓ?
ਹਾਂਜੀ ਵਧੀਆ ਵਧੀਆ, ਹੋਰ ਕੀ ਕਰਦਾ ਪਏ ਸੀ?
ਹਾਂ ਕੁਛ ਵੀ ਨੀ ਤੁਹਾਨੂੰ ਯਾਦ ਕਰਦੇ ਪਏ ਸੀ।
ਅੱਛਾ, ਕਿਵੇਂ ਯਾਦ ਕੀਤਾ ਹੈ?
ਤੁਹਾਡੇ ਘਰ ਗਏ ਸੀ ਤੇ ਉਦੋਂ-ਉਦੋਂ ਦੀਆਂ ਹੀ ਗੱਲਾਂ ਕਰਦੇ ਪਏ ਸੀ ਤੁਹਾਡੇ ਘਰ ਜਦੋਂ ਅਸੀਂ ਆਏ ਸੀ।
ਅੱਛਾ ਅੱਛਾ ਅੱਛਾ, ਹਾਂਜੀ। ਜੀ ਹਾਂਜੀ ਤਾਂ ਤੇ ਤੁਸੀਂ ਬਸ ਵਿਆਹ ਵਾਲੇ ਦਿਨ ਆਏ ਹੋ ਫੇਰ ਚਲੇ ਗਏ ਹੋ ਨਾਲ ਹੀ
ਹਾਂ ਬਸ ਛੁੱਟੀਆਂ ਦਾ ਹਿਸਾਬ ਹੁੰਦਾ ਨਾ ਬੱਚਿਆਂ ਨੂੰ ਛੁੱਟੀ ਮਿਲਦੀ ਨੀ।
ਹਾਂ,
ਤੇ ਬਸ, ਪੂਰੇ ਟਾਈਮ 'ਤੇ ਹੀ ਆ ਆ ਪਾਉਦੇ ਹਾਂ ਅਸੀਂ ਤੇ
ਅੱਛਾ ਅੱਛਾ,
ਅਤੇ ਵੈਸੇ ਸਾਡਾ ਆਨ ਤਾਂ ਮਨ ਨਹੀਂ ਸੀ। ਅ ਕਰਦਾ ਪਿਆ ਦਿਲ ਕਰਦਾ ਵੈਸੇ ਵੀ ਇੱਕ ਦੋ ਦਿਨ ਹੋਰ ਰੁਕ ਜਾਈਏ।
ਹਾਂ ਹਾਂ, ਰੁਕ ਕੇ ਜਾਣਾ ਸੀ ਹੋਰ ਐ ਐਸੀ ਬਾਨੇ ਐ ਹੁੰਦਾ ਫਿਰ, ਫੇਰ ਕਦੋਂ ਆਣਾ ਹੋਰ?
ਬਸ ਜੋਬ ਵਾਲਿਆਂ ਦਾ ਹੀ ਉਹ ਹਿਸਾਬ ਹੈ ਨਾ,
ਹਾਂ ਉਹ ਤੇ ਹੈ ਫੇਰ ਤੇ ਤੁਸੀਂ ਰਹਿ ਜਾਂਦੇ ਬੱਚਿਆਂ ਦੇ ਬੱਚੇ ਚਲੇ ਜਾਂਦੇ,
ਨਹੀਂ ਰੋਟੀ ਰੂਟੀ ਦੀ ਦਿੱਕਤ ਹੋ ਜਾਂਦੀ ਹੈ ਨਾ ਅੱਛੋਂ ਫਿਰ ਰੋਟੀ ਬੱਚੇ ਹਾਂ। ਨਾਲ ਲੈ ਕੇ ਜਾਂਦੇ ਨੇ ਬੱਚੇ ਲੰਚ ਤੇ ਸਵੇਰੇ ਬੜਾ ਕੰਮ ਹੁੰਦਾ ਲੰਚ ਨਾਸ਼ਤਾ ਲੰਚ ਪੈਕ ਕਰਕੇ ਦੇਣਾ।
ਹੂੰ ਹੂੰ ਹੂੰ, ਉਹ ਤਾਂ ਹੈ ਹੀ ਆ ਫੇਰ ਹਾਂਜੀ, ਜੀ ਹਾਂਜੀ ਉਹ ਤੇ ਹੈ ਹੀ ਹੈ ਫਿਰ ਹਮ
ਕਰਦੇ ਰਹੇ ਵਿਆਹ ਦੀਆਂ ਹੀ ਗੱਲਾਂ ਕਰਦੇ
ਹ-ਹ ਹਾਂ ਹੁਣ ਸਾਡ ਇੱਕ ਹੋਰ ਵਿਆਹ ਹੈਗੈ ਤੇ ਮੈਂ ਲਹਿੰਗਾ ਸਵਾਣੈ ਤੁਹਾਡੇ ਤੋਂ
ਅੱਛਾ ਅੱਛਾ ਠੀਕ ਹੈ ਠੀਕ ਹੈ
ਲਹਿੰਗਾ ਹੁਣ ਮੈਨੂੰ ਦੱਸੋ ਕਿਵੇਂ ਦਾ ਕੱਪੜਾ ਲੈ ਕੇ ਆਵਾਂ ਕਿਵੇਂ ਦਾ ਸਵਾਵਾਂ
ਲਹਿੰਗਾ ਤੁਹਾਡੇ ਬਈ ਅਹ ਅੱਛਾ ਦਿਨ ਦਾ ਵਿਆਹ ਰਾਤ
ਰਾਤ ਦਾ ਰਾਤ ਦੈ ਮੈਨੂੰ ਹੈਵੀ ਚ ਚਾਹੀਦੈ ਪਰ ਮੈਂ ਸੁਆਵਾਂਗੀ ਹਾਂ ਹਾਂਜੀ
ਤੇ ਦੇਖ ਲੈਣਾ ਹੁਣ ਐ ਤੇ ਬਈ ਆਪਣੀ- ਆਪਣੀ ਪਸੰਦ ਹਾਂ ਕੇਨ ਵਾਲਾ ਹੀ ਅੱਛਾ ਲੱਗਦਾ ਏ
ਬਿਨਾਂ ਕੇਨ ਦੇ ਸਵਾਵਾਂ ਕਿਉਂਕਿ ਅੱਜ ਕੱਲ੍ਹ ਬਿਨਾਂ ਕੇਨ ਦੇ ਵੀ ਚੱਲਦੇ ਪਏ ਨੇ ਨਾ ਜ਼ਿਆਦਾ ਘੇਰੇ ਵਾਲੇ
ਅੱਛਾ -ਅੱਛਾ- ਅੱਛਾ
ਉਹ ਵੀ ਚੱਲਦੇ ਪਏ ਨੇ ਤੇ ਮਤਲਬ ਮੈਨੂੰ ਅ ਲਹਿੰਗਾ ਤੇ ਥੱਲੋਂ ਦੀ ਤੇ ਪਲੇਨ ਚਾਹੀਦੈ ਲੇਕਿਨ ਜਿਹੜਾ ਉੱਪਰ ਜਿਹੜੀ ਛੋਲੀ ਹੈ ਨਾ ਜਿਹੜਾ ਉਹਦਾ ਹਾਂ ਉਹ ਮੈਨੂੰ ਹੈਵੀ ਚਾਹੀਦੀ ਹੈ
ਅੱਛਾ -ਅੱਛਾ- ਅੱਛਾ -ਅੱਛਾ ਹਾਂ
ਜਿਹੜੇ ਕੱਪੜੇ ਚੱਲਦੇ ਪਏ ਨੇ ਨਾ
ਚੱਲਦੇ ਪਏ ਨੇ ਮੋਤੀ ਵਰਕ ਆਲੇ ਚੱਲਦੇ ਪਏ ਨੇ ਅੱਜ ਕੱਲ੍ਹ ਬੜੇ
ਚੋਲੀ ਚਾਹੀਦੀ ਹੈ
ਅੱਛਾ
ਹਾਂ ਤੇ ਸੀ ਦੋਗੇ ਨਾ ਤੁਸੀਂ
ਸੀ ਦਾਂਗੀ
ਹਾਂ ਤੇ ਫਿਰ ਮੈਨੂੰ ਕੱਪੜਾ ਵੀ ਲੈਣਾ ਹੈ ਤੁਸੀਂ ਫਿਰ ਕੱਪੜਾ ਲੈਣ ਵੀ ਹਾਂ ਲਿਆਵਾਂਗੀ ਤੇ ਮੈਂ ਆਪਣੀ ਪਸੰਦ ਦਾ ਪਰ ਤੁਹਾਨੂੰ ਜ਼ਿਆਦਾ ਪਤਾ ਹੈ
ਅੱਛਾ ਚਲੋ ਫਿਰ ਜਦੋਂ ਤੁਸੀਂ ਜਾਣਾ ਹੈਏਗਾ ਤੇ ਨਾਲ ਚਲੇ ਜਾਵਾਂਗੇ ਹਨਾ
ਹਾਂ ਨਾਲ ਚੱਲ ਲੇਨਾ ਮੇਰੇ ਫੇਰ ਤੁਹਾਨੂੰ ਜਿਆਦਾ ਕੱਪੜੇ ਦੀ ਨੌਲੇਜ ਹੈਗੀ ਮੈਂ ਫੇਰ ਖਰਾਬ ਕਪ ਕੱਪੜਾ ਨਾ ਲੈਵਾਂ ਕੋਈ ਹਨਾ ਫੇਰ ਨਾਲ ਕੋਈ ਹੋਏ ਨਾਲ ਚਆਇਸ ਵੀ ਹੋ ਜਾਂਦੀ ਹੈ ਨਾ
ਹਾਂ ਹਾਂ ਤੇ ਆਈਏ
ਫੇਰ ਕੱਲੇ ਜਾਓ ਤੇ ਇੰਨਾ ਪਤਾ ਨਹੀਂ ਲੱਗਦਾ ਨਾਲ ਕੋਈ ਹੋਏ ਦੱਸਣ ਵਾਲਾ ਫੇਰ ਤੁਸੀਂ ਤੇ ਸੀਨਦੇ ਹੋ ਤੁਹਾਨੂੰ ਜ਼ਿਆਦਾ ਪਤਾ
ਹਾਂ ਕੋਈ ਨੀ ਕੋਈ ਨੀ ਮੈਂ ਚਲੀ ਜਾਵਾਂਗੀ ਨਾਲ ਜਦੋਂ ਤੁਸੀਂ ਜਾਣਾ ਹੋਏਗਾ ਨਾ ਤੇ ਯਾ ਤੇ ਤੁਸੀਂ ਆ ਜਾਣਾ ਤੇ ਯਾ ਮੈਂ ਆਜਗੀ ਤੁਹਾਡੇ ਕੋਲ ਹੈਨਾ
ਹਾਂ ਹਾਂ ਮੈਂ ਹੀ ਆਜਾਂਗੀ ਕਿਉਂਕਿ ਇੱਥੋਂ ਦੇ ਤੇ ਫਿਰ ਦੂਰ ਪੈਂਦਾ ਨਾ ਬਾਜ਼ਾਰ ਤੁਹਾਡੇ ਉੱਥੋਂ ਅੱਗੋਂ ਹੀ ਹੈ ਬਾਜ਼ਾਰ ਤੇ ਫਿਰ ਮੈਂ ਹੀ ਆ ਜਾਵਾਂਗੀ ਨਾ ਤੁਸੀਂ ਮੈਨੂੰ ਦੱਸ ਦੇਨਾ ਕਿਸ ਦਿਨ ਫਰੀ ਹੋਵੋਗੇ ਤੇ ਮੈਂ ਆ ਜਾਾਂਗੀ
ਠੀਕ ਹੈ ਠੀਕ ਹੈ ਤੇ ਫੇਰ ਤੁਸੀਂ ਸਾਨੂੰ ਬੁਲਾਓਗੇ ਵਿਆਹ ਤੇ
ਕਿਉਂ ਨਹੀਂ ਬੁਲਾਨਾ
ਅੱਗੇ ਆਏ ਸੀ ਬੜਾ ਮਜ਼ਾ ਆਇਆ ਸੀ ਬੜੀ ਅੱਛੀ ਚੀਜ਼ ਸਭ ਨੇ ਮਹਿੰਦੀ ਦੀ ਲਗਾਈ
ਹਾਂ-ਹਾਂ ਬਹੁਤ ਮਜ਼ਾ ਆਇਆ ਸੀ ਤੁਸੀਂ ਤੇ ਹਲੇ ਇੱਕ ਦਿਨ ਹੀ ਰੁਕੇ ਓ ਇੱਕ ਦਿਨ ਦੀ ਰੌਣਕ ਵੇਖੀਏ ਤੁਸੀਂ ਬਾਕੀ ਸਾਡੇ ਘਰ ਛੇ ਦਿਨ ਬੜੀ ਰੌਣਕ ਲੱਗੀ ਰਹੀ‌ ਏ ਹਾਂ ਸਭ ਅਲਗ ਅਲਗ ਫੰਕਸ਼ਨ ਕੀਤੇ ਸੀ
ਅੱਛਾ ਚਲੋ ਹੁਣ ਅਸੀਂ ਨਾ ਪਹਿਲੇ ਆਵਾਂਗੇ ਦੋ ਦਿਨ ਇੱਕ ਦਿਨ ਬਾਅਦ ਨੂੰ ਵੀ ਰਵਾਂਗੇ ਤੇ ਦੋ ਦਿਨ
ਬਿਲਕੁਲ ਬਿਲਕੁਲ ਪਹਿਲੇ ਆਣਾ ਹੈ ਬਾਅਦ ਵਿਚ ਜਾਣਾ ਹੈ
ਹਾਂ
ਆਾਂ ਓਹੀ ਸਭ ਨਾਲ ਹੀ ਮਜ਼ਾ ਆਉਂਦਾ ਏ ਹਾਂ ਅਸੀਂ ਤੇ ਡਾਂਸ ਪਰਫੋਮੈਂਸ ਹਾਂਜੀ-ਹਾਂਜੀ ਉਓਹੀ ਵਿਆਹਾਂ ਤੇ ਮਿਲ ਨਾ ਹੁੰਦਾ ਹਾਂ ਡਾਂਸ ਪਰਫੋਰਮੈਂਸ ਵੀ ਕੀਤੀ ਸੀ ਸਭ ਦੀ ਰੱਖੀ ਸੀ ਅਸੀਂ
ਹਾਂ ਹਾਂ ਮੈਂ ਦੇਖੀਆਂ ਸੀ ਵੀਡੀਓ ਦੇਖੀਆਂ ਸੀ ਤੁਹਾਡੀਆਂ
ਸੀ
ਹਾਂ ਤੁਸੀਂ ਬੜੀ ਅੱਛੀ ਡਰੈੱਸ ਪਾਈ ਹੋਈ ਸੀ ਤੇ ਹਾਂ ਵਾਲ ਵੀ ਸਟੇਟ ਕਰਵਾਏ। ਹੀ ਹਨਾ,
ਹਾਂਜੀ, ਹਾਂਜੀ,
ਅੱਛਾ ਲੱਗਦਾ ਬਈ। ਤੁਹਾਡਾ ਮੇਕਅੱਪ ਬੜਾ
ਹਾਂ ਮੈਂ ਮੇਕਅਪ ਹਾਂ ਲਾਈਟ ਮੇਕਅਪ ਹੀ ਕਰਾਇਆ ਸੀ ਜਾ ਜਿਆਦਾ ਹੈ ਵੀ ਅੱਛਾ ਨੀ ਲੱਗਦਾ ਨਾ।
ਕੁਲ ਸਿੰਪਲ ਲੱਗਦੇ ਪਏ ਸੀਂ ਵੀਈ ਅੱਛੇ ਲੱਗਦੇ ਪ
ਆਹ ਹਾਂ ਹਾਂ, ਔਹੀ। ਠੀਕ ਲੱਗਦਾ ਸਿੰਪਲ ਹੀ ਜ਼ਿਆਦਾ ਹੈਵੀ ਚ ਤੇ ਬੇਕਾਰ ਹੀ ਲੱਗਦਾ।
ਹੂੰ, ਹੂੰ।
ਹੋਰ
ਤੇ ਹਾਂ ਕੁਛ ਵੀ ਨੀ ਬਸ ਲੰਚ ਦੀ ਤਿਆਰੀ ਕਰਨ ਲੱਗੇ ਸੀ।
ਅੱਛਾ ਕੀ ਬਣਾਇਆ ਹੈ?
ਅਸੀਂ ਬਣਾਏ ਨੇ ਅੱਜ ਰਾਜਮਾਂ ਚਾਵਲ
ਅੱਛਾ ਅਸੀਂ ਵੀ ਅੱਜ ਰਾਜਮਾਂ ਚਾਵਲ ਹੀ ਬਣਾਏ ਸੀ।
ਅੱਛਾ -ਅੱਛਾ, ਹੂੰ ਅੱਛੇ ਬੱਚਿਆਂ ਨੂੰ ਪਸੰਦ ਨੇ। ਬੜੇ ਰਾਜ
ਹਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ। ਰਾਜਮਾਂ ਚੋਲ
ਇਹ ਗਰਮੀ ਇਹ ਨਾ
ਹਾਂ, ਹਾਂ, ਗਰਮੀਆਂ ਚ ਤੇ ਹਾਂਜੀ ਗਰਮੀਆਂ ਚ ਤੇ ਚੌਲ ਹੀ ਸਹੀ ਲੱਗਦੇ ਨੇ।
ਹਾਂ,
ਹੂੰ, ਤੇ ਤੁਸੀਂ ਉਹਨੇ ਪਿੱਛੇ ਇੱਕ ਉਹ ਪਾਈ ਸੀ ਫੋਟੋ ਪਾਈ ਸੀ, ਪਤਾ ਨੀ ਕੌਣ ਸੀ ਤੇ ਉਹ ਕੱਪੜੇ ਤੁਸੀਂ ਸਿੱਤੇ ਹੋਏ ਸੀ ਉਹਦੇ।
ਹਾਂ ਮੈਂ ਸੀਤੇ ਸੀ।
ਹਾਂ ਇੱਕ ਮਿੱਡੀ ਸੀ ਹਾਂ। ਮਿੱਡੀ ਬਹੁਤ ਸੋਹਣੀ ਲੱਗਦੀ ਪਈ ਸੀ ਉਹ।
ਅੱਛਾ,
ਹਾਂ, ਤੇ ਜਿਹੜਾ ਤੁਸੀਂ ਸੂਟ ਸੂਟ ਦੀ ਕਟਿੰਗ ਵੀ ਹੋਰ ਤਰੀਕੇ ਦੀ ਹੋਈ ਦੀ ਸੀ ਉਹ ਵੀ ਬਹੁਤ ਸੋਹਣੀ ਲੱਗਦੀ ਪਈ ਸੀ ਡਿਜ਼ਾਇਨ ਬੜਾ ਸੋਹਣਾ ਪਾਇਆ ਹੋਇਆ ਸੀ।
ਹੂੰ, ਹੂੰ ਮਿੱਡੀ ਤੇ ਨਾ ਮੈਂ ਪੋਕਿਟ ਬਾਹਰ ਲਗਾਈਆਂ ਸੀ।
ਅੱਛਾ!
ਹਾਂ, ਤੇ ਉਹ ਕਹਿੰਦੀ ਸੀ ਕਸਟਮਰ ਕਹਿੰਦੇ ਸੀ ਵੀ ਬਾਹਰ ਲਗਾਉਣੀ ਹੈ ਪੋਕਿਟ
ਹਾਂ, ਬਾਜ਼ਾਰੋਂ ਦੀ ਲਓ ਹਾਂ ਬਾਜ਼ਾਰੋਂ ਦੀ ਲਓ ਪੋਕਿਟ ਤੇ ਨਹੀਂ ਹੁੰਦੀ ਮਿੱਡੀ ਚ
ਨਹੀਂ ਕਈਆਂ ਨੂੰ ਲੱਗੀ ਵੀ ਹੁੰਦੀ ਹੈ, ਨਹੀਂ ਵੀ ਲੱਗੀ
ਨੀ ਮੈਂ ਲਿੱਤੀਆਂ ਮਿੱਡੀਆਂ ਮੇਰੀ ਤੇ ਕਿਸੇ ਚ ਨਹੀਂ ਲੱਗੀ ਹੋਈ
ਅੱਛਾ
ਹਾਂ- ਹਾਂ, ਮੈਂ ਮਿੱਟੀ ਵੀ ਸਵਾਣੀ ਹੈ ਨਾ ਇੱਕ ਮੇਰੇ ਕੋਲ ਚ ਕਨ ਦਾ ਕੱਪੜਾ ਪਿਆ ਹੋਇਆ, ਤੇ ਉਹਦੀ ਮਿੱਡੀ ਵੀ ਸਵਾਣੀ ਹੈ ਮੈਂ ਤੁਹਾਡੇ ਤੋਂ ਹੀ ਸੁਵਾਵਾਂਗੀ
ਅੱਛਾ -ਅੱਛਾ। ਠੀਕ ਹੈ -ਠੀਕ ਹੈ।
ਤੇ, ਉਹਦੇ ਵਿੱਚ ਵਿਚ ਨਾ, ਵਿੱਚ ਬੈਲਟ ਪਾਉਣੀ ਹੈ
ਅੱਛਾ -ਅੱਛਾ।
ਹਾਂ, ਬਾਕੀ ਮੈਨੂੰ ਵੀ ਸਿਖਾ ਦੋ ਥੋੜ੍ਹੀ ਬਹੁਤ ਘਟੀ ਕਟਿੰਗ ਕਰਨੀ ਮੈਂ ਵੀ ਕੁਛ ਸੀਲਾ ਕਰਾਂਗੀ ਆਪ
ਅੱਛਾ, ਹਮ! ਜੇ ਮੈਂ ਤੁਹਾਨੂੰ ਸਿਖਾ ਦਾਂਗੀ ਅਤੇ ਫਿਰ ਮੇਰੇ
ਉਹ ਤੇ ਹੈ ਹੀ। ਥੋੜਾ- ਥੋੜਾ ਆਪਣੇ ਜੋਗਾ ਜੇਗਾ ਨਾ
ਹਾਂ
ਨਾ ਆਣਾ ਚਾਹੀਦਾ ਥੋੜ੍ਹਾ ਬਹੁਤ ਨਾ। ਖੁਦ ਵਾਸਤੇ ਤੇ ਆਣਾ ਹੀ ਚਾਹੀਦਾ।
ਲੈਣਾ ਛੋਟਾ- ਮੋਟਾ ਕੰਮ ਆਪੇ ਕਰ ਲੈਂਦਾ
ਹਾਂ, ਉਹੀ ਛੋਟਾ -ਮੋਟਾ ਕੰਮ ਤੇ ਆਉਣਾ ਹੀ ਚਾਹੀਦਾ ਹੈ। ਕਟਿੰਗ ਵਗੈਰਾ ਕਰਨੀ ਆਪਣੇ ਵਾਸਤੇ ਸੀਣਾ ਤੇ ਆਉਣਾ ਹੀ ਚਾਹੀਦਾ। ਬਾਕੀ ਕਿ ਜਿਹੜੇ ਹੋਰ ਦੂਜੇ ਸੂਟ ਹੁੰਦੇ ਨੇ ਹੈਵੀ ਵਾਲੇ ਉਹ ਬਾਹਰੋਂ ਸਵਾ ਲਏ ਜਿਵੇਂ ਘਰ ਪਾਉਣ ਵਾਲੇ ਤੇ ਕਿ ਬੰਦਾ ਸੀ ਸਕੇ
ਖੁਦ ਸੀ ਲੈਂਦਾ ਹਾਂ ਹਲਕੀਆਂ ਫੁਲਕੀਆਂ ਕੁੜਤੀਆਂ ਸੀ ਲੈਂਦਾ ਬੰਦਾ
ਹਾਂ ਕਿਉਂਕਿ ਮੇਰੇ ਤੇ ਕਾਫੀ ਕੱਪੜੇ ਹੋ ਜਾਂਦੇ ਨੇ ਮੈਂ ਸਵਾਨੀ ਵੀ ਜ਼ਿਆਦਾ ਹੀ ਆ ਕੱਪੜੇ ਹਮ ਬਹੁਤ ਸੂਟ ਸੁਵਾਨੀ ਹਾਂ ਮੈਂ
ਅ ਅੱਛਾ ਹਾਂ ਦੇਖਦੇ ਹਾਂ ਤੁਸੀਂ ਹਰ ਵਾਰ ਨਵੇਂ ਤੋਂ ਨਵਾਂ ਕੱਪੜਾ ਪਾਇਆ ਹੁੰਦਾ ਤੁਹਾਡੇ ਮਹਿੰਗੇ ਵੀ ਹੁੰਦੇ ਨੇ ਸੂਟ
ਹਾਂ ਉਹ ਤੇ ਹਾਂ ਉਹ ਤੇ ਹ-ਹ-ਹ ਸਭ ਸਭੀ ਅੱਛੇ ਪਾਂਦੇ ਕ ਨੇ ਐਸੀ ਗੱਲ ਤਾਂ ਨਹੀਂੀ ਹੈਗੀ
ਹਮ ਤੇ ਉਹਦਾ ਨਾਮ ਕੀ ਤੁਸੀਂ ਤੁਹਾਡੇ ਨਾ ਉੱਧਰ ਤੁਹਾਡੀ ਵਿਆਹ ਸੀ ਤੁਹਾਡੀ ਮਾਸੀ ਦੇ ਘਰ ਕਿਸੇ ਦਾ ਵਿਆਹ ਸੀ
ਅੱਛਾ -ਅੱਛਾ
ਤੁਹਾਡੀ ਮੰਮੀ ਸੀ ਨਾਲ ਤੁਸੀਂ ਸੀ ਵੀਡੀਓ ਪਾਈ ਹੋ ਸੀ ਤੁਹਾਡੇ ਦੋਨਾਂ ਦੇ ਸੂਟ ਬੜੇ ਪਿਆਰੇ ਲੱਗਦੇ
ਅੱਛਾ -ਅੱਛਾ ਹਾਂ ਉਹ ਅਸੀਂ ਸੇਮ ਸੇਮ ਪਾਏ ਨਾ ਹਾਂ ਬਸ ਕਲਰ ਅਲੱਗ ਸੀ ਬਾਕੀ ਸਭ ਕੁਛ ਸੇਮ ਸੀ ਸਾਡਾ
ਹਮ -ਹਮ
ਹਮ ਵਧ ਵਧੀਆ ਲੱਗਦਾ ਮਾਵਾਂ ਨਾਲ ਮੈਚਿੰਗ ਕਰੋ ਨਾ ਹਾਂ ਹੋਰ ਸੁਣਾਓ ਆਣਾ ਘਰ ਆਣਾ ਚੱਕਰ ਲਾਉਣਾ ਵੈਸੇ ਤੇ ਹਾਂ ਬਸ ਮੈਂ ਹੀ ਆਵਾਂਗੀ ਤੁਹਾਡੇ ਕੋਲ ਕੱਪੜੇ ਵੀ ਲੈਵਾਂਗੀ ਸਉਣ ਵਾਲੇ ਤੇ ਨਾਲੇ ਫਿਰ ਬਾਜ਼ਾਰ ਵੀ ਚੱਲਾਂਗੇ ਤੁਸੀਂ ਮੈਨੂੰ ਦੱਸ ਦਿ ਨਾ ਤੁਸੀਂ ਜਿਸ ਦਿਨ ਫ੍ਰਰੀ ਹੋਵੋਗੇ
ਹਾਂ -ਹਾਂ ਠੀਕ ਹੈ ਤੁਸੀਂ ਮੈਨੂੰ ਫੋਨ ਕਰ ਲੈ
ਹਾਂਜੀ -ਹਾਂਜੀ- ਹਾਂਜੀ- ਹਾਂਜੀ ਮੈਂ ਤੁਹਾਨੂੰ ਇੱਕ ਦੋ ਦਿਨ ਪਹਿਲੇ ਦੱਸ ਫੇਰ ਚੱਲਾਂਗੇ
ਹਾਂ -ਹਾਂ- ਹਾਂ ਚੱਲਾਂਗੇ ਹਾਂਜੀ ਚਲੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ